ਸਾਲ
ਸਤਿ ਸ੍ਰੀ ਅਕਾਲ ਭੈਣ ਜੀ ਔਰ ਕਿੱਦਾਂ ਠੀਕ ਹੋ। ੀ
ਹਾਂਜੀ ਠੀਕ ਹੈਗੇ ਹੈ। ਤੁਸੀਂ ਸੁਣਾਓ ਕੀ ਹਾਲ ਚਾਲ ਨੇ?
ਵਧੀਆ ਜੀ ਵਧੀਆ ਹੋਰ ਕੀ ਕਰਦੇ ਸੀ।
ਕੁਛ ਨੀ ਅਨਪੈਕਿੰਗ ਕਰਨ ਰਿਹਾ ਸੀ ਥੋੜਾ ਬਾਹਰ ਘੁੰਮਣ ਗਏ ਸੀ ਟੂਰ ਕਰਨ ਗਏ ਸੀਗੇ ਤੇ ਉਹੀ ਬਸ ਹੁਣ ਵਾਪਿਸ ਆਏ ਹੈਗੇ ਈ ਅਨ ਪੈਕਿੰਗ ਕਰਨ ਡੇ ਹੈਗੇ
ਅੱਛਾ-ਅੱਛਾ ਵਧੀਆ ਤੁਸੀਂ ਜ ਕਇ ਜਾਣਾ ਹੁਣ ਮੈਂ ਤਾਂ ਪੂਰਾ ਪੈਕੇਜ ਲਿੱਤਾ ਹੋਵੇ ਟੂਰ ਦਾ ਜਿੱਦਾਂ ਮਤਲਬ ਉਹਨਾਂ ਨੇ ਸੱਤ ਅੱਠ ਪਲੇਸ ਹੈ ਸਾਨੂੰ
ਹਾਂਜੀ
ਹਲੇ ਤਾਂ ਦਿੱਲੀ ਉਹਨਾਂ ਨੇ ਦਿਖਾਉਣਾ ਹੈ ਸਾਨੂੰ ਦਿੱਲੀ, ਆਗਰਾ ਜੋ ਤਾਜ ਮਹਿਲ ਹੋਟ ਤਾਜ ਹੋਟਲ ਸੋਰੀ ਤਾਜ ਮਹਿਲ ਹੈ ਨਾ ਸੋਰੀ ਤੋ ਘਰ ਲੈ ਕੇ ਜਾਣਾ ਉੱਥੇ ਸਟੇ ਕਰਨਾ ਇੱਕ ਦਿਨ ਉਹਨਾਂ ਨੇ। ਫਿਰ ਉਧਰੋਂ ਆ ਫਿਰ ਦਿੱਲੀ ਦਾ ਇੱਕ ਵੱਡਾ ਕੋਈ ਗੁਰਦੁਆਰਾ ਹੈਗਾ ਦਮਦਮਾ ਸਾਹਿਬ- ਉੱਥੇ ਸਟੇ ਕਰਵਾਣਾ ਉਹਨਾਂ ਨੇ ਉੱਥੇ ਲੈ ਕੇ ਜਾਏਗੇ ਅਸੀਂ
ਹਾਂਜੀ ਉਹ ਜਦ ਤੱਕ ਪੰਜਾਬ 'ਚ ਪੈਂਦਾ ਹੈ ਦਮਦਮਾ ਸਾਹਿਬ। ਉਹ ਪੈਂਦਾ ਬਠਿੰਡਾ ਪੈਂਦਾ ਹੈਗਾ ਵੇ।
ਨਾਲ ਈ ਕਿਹਾ ਸੀ ਉਹਨਾਂ ਨੇ ਵੀ ਮਤਲਬ ਤੁਹਾਨੂੰ ਆਹ ਮਤ
ਉਹ ਪੂਰੀ ਤੁਹਾਨੂੰ ਅ ਵਿਜਿਟ ਕਰਾਣਗੇ ਸਾਰੀ ਜਗ੍ਹਾਵਾਂ
ਹਾਂਜੀ-ਹਾਂਜੀ ਅੱਛਾ।
ਇਹ ਤੇ ਬਹੁਤ ਵਧੀਆ ਹੈਗਾ, ਨਾਲ ਈ ਗੁਰਦੁਆਰੇ ਦੇ ਦੇਖ ਲਓਗੇ ਨਾਲ ਹੀ ਤੁਸੀਂ ਬਾਕੀ ਜਗ੍ਹਾ ਵੀ ਘੁੰਮ ਲਓਗੇ।
ਹਾਂਜੀ ਰਿਸ਼ੀਕੇਸ ਵੀ ਵੱਡਾ ਗੁਰਦੁਆਰਾ ਏ ਨਾਲੇ ਹੋਰ ਕਿਹੜੇ ਪਾਸੇ ਹਰੀ ਦਵਾਰ ਵੀ ਕਿਹਾ ਉਹਨਾਂ ਨੇ ਹਰੀ ਦੁਆਰ ਵੀ ਘੁੰਮਣ ਲਾਗੇ ਖਰ ਦੇ ਵਿੱਚ ਵੀ, ਬਹੁਤ ਬਹੁਤ ਵਧੀਆ ਹੈਗਾ ਨਾ ਘੁੰਮਣ ਫਿਰਨ ਵਾਲਾ ਲਕਸ਼ਮਣ ਝੂਲਾ ਹੋ ਗਿਆ। ਬਹੁਤ ਜੈ ਫਿਰ ਓਧਰੋਂ ਆ ਕੇ ਅਸੀਂ ਜਾਣਾ ਏ, ਗੋਬਿੰਦ ਘਾਟ। ਉੱਥੇ ਵੀ ਛੋਟਾ ਗੁਰਦੁਆਰਾ ਉੱਥੇ ਛਾਈਆਂ ਹੁੰਦੀ ਏ।
ਹਾਂਜੀ।
ਹਾਂਜੀ ਫਿਰ ਤੇਰਾਂ ਕਿਲੋਮੀਟਰ ਦੀ ਚੜਾਈ ਕਰਨੀ ਪੈਂਦੀ ਪਹਿਲੇ, ਇੱਕ ਦਿਨ ਉੱਥੇ ਕਰਾਂਗੇ। ਇੱਕ ਦਿਨ ਅਸੀਂ ਛੇ ਕਿਲੋਮੀਟਰ ਦੀ ਚੜਾਈ ਕਰਾਂਗੇ ਹੇਮਕੁੰਡ ਸਾਹਿਬ ਦੀ।
ਹਾਂਜੀ।
ਹਾਂਜੀ।
ਵਧੀਆ, ਤੁਸੀਂ ਸਾਰੇ ਐ ਧਾਮ ਘੁੰਮ ਲਉਗੇ ਸਾਰੇ ਹੂੰ ਜਗ੍ਹਾਂ ਦਰਸ਼ਨ ਵੀ ਹੋ ਜਾਂਦੇ ਨੇ ਸਾਰੇ ਗੁਰਦੁਆਰਿਆਂ ਦੇ।
ਹਾਂਜੀ-ਹਾਂਜੀ ਬਦਰੀਨਾਥ ਫਿਰ ਉੱਥੇ ਵੀ ਜਾਵਾਂਗੇ ਘੁੰਮਣ ਲਈ। ਹਾਂਜੀ, ਹਾਂਜੀ-ਹਾਂਜੀ ਕਾਫੀ ਸਾਰਾ ਐ ਲੰਬਾ। ਪਹਿਲੇ ਵੀ ਜਾ ਕੇ ਆਈ ਏ ਮੈਂ ਦੋ ਵਾਰੀ, ਹੁਣ ਫਿਰ ਫਿਰ ਅਸੀਂ ਮਤਲਬ ਬੁਕਿੰਗ ਕੀਤੀ ਹੋਈ ਐ।
ਹਾਂਜੀ।
ਹੂੰ ਇਕੱਠੇ ਮਤਲਬ ਜੱਥੇ ਨਾਲ ਜਾਵਾਂਗੇ ਅਸੀਂ ਜੱਥੀ ਜੱਥਾ ਆਉਂਦਾ ਨਾ ਜਿਸ ਕੰਮ ਲੋਕ ਜਾਂਦੇ ਨੇ।
ਹਾਂਜੀ-ਹਾਂਜੀ।
ਓਦਾਂ ਹੀ ਜਾਵਾਂਗੇ ਅਸੀਂ। ਨਾਲੇ ਅੰਬਰਸਰ ਵੀ ਜਾ ਕੇ ਆਵਾਂਗੇ, ਜਦੋਂ ਨੇੜੇ ਜਾ ਰਿਹਾ ਅੰਬਰਸਰ ਵੀ
ਹਾਂਜੀ ਬਿਲਕੁਲ, ਅੱਛੇ ਦਰਬਾਰ ਸਾਹਿਬ ਦਰਸ਼ਨ ਕਰੋ ਮੈਂ ਤੇ ਕਹਿੰਦੀ ਇਹੀ ਆ ਇਸ ਨਾਲੋਂ ਵਧੀਆ ਥਾਂ ਹੋਰ ਕੋਈ ਨੀ ਕਿ ਤੁਸੀਂ ਇੰਨੇ ਸਾਰੇ ਗੁਰਦੁਆਰੇ ਜਾ ਰਹੇ ਹੋ ਸਾਰੀ ਜਗ੍ਹਾਂ ਜਿੱਦਾਂ ਤੁਸੀਂ ਗੁਰਦੁਆਰਿਆਂ ਦੇ ਨਾਲ ਤੁਸੀਂ ਬਾਕੀ ਜਗ੍ਹਾ ਵੀ ਦੇਖੋਗੇ ਕਰੋਗੇ ਬਹੁਤ ਅੱਛੀ ਜਗ੍ਹਾ। ਐ ਤੇ ਬਹੁਤ ਅੱਛੀ ਗੱਲ ਏ ਇੱਕ, ਅ ਮਾਇੰਡ ਰਿਲੈਕਸ ਹੋ ਜਾਂਦਾ। ਹੈਗਾ ਗੁਰਦੁਆਰੇ ਵਗੈਰਾ ਜਾ ਕੇ ਇੱਥੇ
ਕਿਆ ਸਪੈਸਗਰੀ।
ਹਾਂਜੀ ਇੱਕ ਜੋ ਦਿਨ ਪਰ ਸਾਡੀ ਰੂਟੀਨ ਚੱਲਦੀ ਰਹਿੰਦੀ ਉਸ ਤੋਂ ਹਟ ਕੇ ਅਗਰ ਅਸੀਂ ਕਿਤੇ ਜਾਵਾਂਗੇ ਤੇ ਬਹੁਤ ਅੱਛਾ ਲੱਗਦਾ ਹੈਗਾ ਹੈ। ਇੱਕ ਅਲੱਗ ਲੈਵਲ ਦੀ ਐਨਰਜੀ ਆਂਦੀ ਹੈਗੀ ਹੈ ਕਿ ਵਾਪਿਸ ਜਦੋਂ ਆਓ ਨਾ ਐਸੀ ਜਗ੍ਹਾਵਾਂ ਤੋਂ ਇੱਕ ਅਲੱਗ ਅਲੱਗ ਹੀ ਐਨਰਜੀ ਹੁੰਦੀ ਏ। ਤੁਹਾਡਾ ਕੰਮ 'ਚ ਵੀ ਦਿਲ ਲੱਗਦਾ ਹੈਗਾ, ਨਹੀਂ ਤੇ ਸਾਲ ਭਰ ਤੁਹਾਡੀ ਉਹੀ ਰੂਟੀਨ ਰਹਿੰਦੀ ਹੈਗੀ ਐ। ਤੇ ਇੱਕ ਖ ਇੱਕ ਟੂਰ ਦੇ ਨਾਲ ਨਾਲ ਤੁਹਾਡਾ ਬੜਾ ਅੱਛਾ ਅਹ ਫੋਲੋਅਪ ਹੋ ਜਾਂਦਾ ਹੈਗਾ, ਕਿ ਇੱਕ ਰੁਟੀਨ ਈ ਬਦਲ ਜਾਂਦੀ ਹੈਗੀ ਹੈ। ਮੈਂ ਤੇ ਖੁਦ ਪਰਸਨਲੀ ਹੁਣੇ ਅਗਰ ਆਪਨੇ ਤੇ ਲਵਾਂ ਤੇ ਮੈਂ ਤੇ ਹੁਣੇ ਹੋ ਕੇ ਆਈ ਐਗੀ ਆ, ਮੈਂ ਵੀ ਇੱਦਾਂ ਹੀ ਟੂਰ ਤੇ ਗਈ ਸੀਗੀ। ਮੈ ਮੈਂ ਉੱਤਰਾਖੰਡ ਵਾਲੇ ਪਾਸੇ ਸਾਰਾ ਟੂਰ ਲਿਆ ਸੀਗਾ, ਬਹੁਤ ਹੀ ਸੋਹਣਾ ਦਾ ਨਜ਼ਾਰਾ ਗੁਰਦੁਆਰੇ ਦੇ ਵੀ ਮੈਂ ਉੱਥੇ ਹੋ ਕੇ ਆਈ ਨਾਨਕ ਮਤਾ ਸਾਹਿਬ ਵਗੈਰਾ। ਤੇ ਬਹੁਤ ਹੀ ਅੱਛਾ ਲੱਗਿਆ, ਉੱਥੇ ਜਾ ਕੇ। ਉੱਥੇ ਦਾ ਅਹ ਵਾਈਬਜ਼ ਹੀ ਬਹੁਤ ਅੱਛੀਆਂ ਨੇ ਕਿ ਉੱਥੋਂ ਆਣ ਦਾ ਦਿਲ ਹੀ ਨਹੀਂ ਕਰਦਾ ਹੈਗਾ, ਕਿ ਐਸੀ ਜਗ੍ਹਾ ਹੈਗੀਆਂ ਨੇ। ਹਾਂਜੀ, ਉੱਥੇ ਅਸੀਂ ਫਿਰ ਨੈਨੀਤਾਲ ਵੀ ਅਸੀਂ ਗੁਰਦੁਆਰੇ ਗਏ ਸੀ। ਸੀਗੇ ਤੇ ਇਧਰ ਵਾਪਸੀ ਆਂਦੇ ਹੋਏ ਵੀ ਅਸੀਂ ਇੱਥੇ ਨਾਨਕ ਮੱਥਾ ਗੁਰਦੁਆਰਾ ਦੇਖਿਆ ਸੀਗਾ, ਬਹੁਤ ਹੀ ਪੀਸ ਫੁਲ ਜਗ੍ਹਾ ਹੁੰਦੀ ਹੈ। ਕੋਈ ਸ਼ੋਰ ਸ਼ਰਾਬਾ ਨਹੀਂ, ਕੋਈ ਭੀੜ ਨਹੀਂ। ਇੱਤਨਾ ਆਰਾਮ ਮਿਲਦਾ ਹੈਗਾ ਉੱਥੇ ਜਾ ਕੇ ਤੇ ਅਸੀਂ ਤੇ ਅ ਆਪਣੇ ਬੁਕਿੰਗ ਵਾਲਿਆਂ ਨੂੰ ਕਹਿ ਦਿੱਤਾ ਤਾਂ ਕਿ ਸਾਡੇ ਵਾਸਤੇ ਨਾ ਤੁਸੀਂ ਸਾਲ ਦਾ ਕੁਛ ਨਾ ਕੁਛ ਐਵੇਂ ਬੁੱਕ ਕਰ ਲਓ ਸਾਡੇ ਵੱਲੋਂ। ਕੋਈ ਵੀ ਪੈਕੇਜ ਹੋਵੇ ਤੇ ਤੁਸੀਂ ਸਾਨੂੰ ਸਭ ਤੋਂ ਪਹਿਲੇ ਔਫਰ ਕਰਨਾ ਹੈਗਾ। ਇਸ ਬਹਾਨੇ ਅਸੀਂ ਸਾਰੀ ਜਗ੍ਹਾਵਾਂ ਥੋੜਾ-ਥੋੜਾ ਇੱਕ-ਇੱਕ, ਦੋ-ਦੋ ਦਿਨ ਸਟੇਅ ਕਰਕੇ ਕੇ ਅਸੀਂ ਬਹੁਤ ਸਾਰੀ ਜਗ੍ਹਾ ਘੁੰਮ ਲੈਂਨੇ ਹੈਗੇ ਆ। ਤੇ ਇਹ ਬਹੁਤ ਵਧੀਆ ਐ ਹੁੰਦਾ ਹੈ। ਇਕ ਤੇ ਸਾਨੂੰ ਗਾਈਡ ਕਰਨ ਵਾਲੇ ਵੀ ਮਿਲ ਜਾਂਦੇ ਨੇ। ਔਰ ਦੂਜੀ ਗੱਲ ਹੈਗੀ ਹੈ ਕਿ ਅਹ ਉੱਥੇ ਦੀ ਕੀ-ਕੀ ਸਪੇਸ਼ਲ ਹੈਗਾ ਹੈ, ਉੱਥੇ ਸਾਨੂੰ ਸਾਰਾ ਆ ਆਲੇ-ਦੁਆਲੇ ਦਾ ਵੀ ਦਿਖਾਂਦੇ ਐਗੇ, ਕਿ ਤੁਸੀਂ ਇਸ ਜਗ੍ਹਾ ਜਾ ਸਕਦੇ ਹੋ। ਸਭ ਜਗਾ ਘੁਮਾਂਦੇ ਵੀ ਨੇ, ਗੁਰਦੁਆਰੇ ਦੇ ਬਕਾਇਦਾ ਦਰਸ਼ਨ ਕਰਉਂਦੇ ਨੇ। ਸਭ ਕੁਛ ਕਰਾਉਂਦੇ ਨੇ, ਬਹੁਤ ਹੀ ਅੱਛਾ ਲੱਗਦਾ ਹੈਗਾ ਹੈ।
ਹਾਂਜੀ-ਹਾਂਜੀ, ਅਸੀਂ ਤਾਂ ਨਾ ਹਰ ਸਾਲ ਜਾਂਦੇ ਰਹਿੰਦੇ ਨਾ ਤਾਂ ਹੀ ਸਾਨੂੰ ਮਤਲਬ ਉਹ ਨ ਚੀਜ਼ਾਂ ਸਾਰੀ ਕੁਛ ਪਤਾ, ਅਸੀ ਨਾਲੇ ਨਾ ਆਪਣਾ ਸਮਾਨ ਜਿੱਦਾਂ ਖਾਣ ਪਿੰਡ ਦਾ ਹੋ ਗਿਆ, ਅਹ ਜਿਹਦਾ ਬਣਾਣਾ ਕਰਨਾ ਛੋਟਾ ਜਾ ਚੋ ਆਂਦੈ ਨਾ, ਉਹ ਲੇ ਜਾਂਨੇ ਹਾਂ, ਅਸੀਂ ਮਤਲਬ ਬਾਹਰ ਦਾ ਕੁੱਛ ਖਾਦੈ ਹੀ ਨੀ ਆਪਾਂ, ਆਪਣਾ ਸਾਰੇ ਜੱਥੇ ਇਕੱਠੇ ਹੋ ਕੇ ਨਾ ਬਣਾ ਕੇ ਆਪਣਾ ਖਾਂਦੇ ਨੇ।
ਹਾਂਜੀ, ਇਹ ਵੀ ਚੰਗੀ ਗੱਲ ਹੈਗੀ ਹੈ ਤੁਹਾਨੂੰ ਬਾਹਰ ਦਾ ਕੁਛ ਨੀ ਖਾਣਾ। ਤੁਸੀਂ ਆਪਣਾ ਬਣਾਇਆ, ਆਪਣਾ ਖਾਇਆ ਤੇ ਬਹੁਤ ਅੱਛੀ ਗੱਲ ਹੈਗੀ ਹੈ।
ਬੱਚਿਆਂ ਵਾਸਤੇ ਠੀਕ ਨਹੀਂ ਬੱਚਿਆਂ ਨੂੰ ਕਦੇ ਕਦੇ ਕੋਈ ਚੀਜ਼ ਹਜ਼ਮ ਨਹੀ ਹੁੰਦੀ ਹੈ। ਬੱਚਿਆਂ ਨੂੰ ਆਪਾਂ ਨੂੰ ਸੇਫਟੀ ਦੇਖ ਕੇ ਆਪਾਂ ਨੂੰ ਸਾਰਾ ਕੁ ਚੀਜ਼ ਕਰਨੀ ਐਂ।
ਹਾਂਜੀ, ਹਾਂਜੀ-ਹਾਂਜੀ ਇਹ ਗੱਲ ਤਾਂ ਹੈਗੀ ਐਂ, ਕਿ ਸੇਫਟੀ ਰਹਿੰਦੀ ਹੈਗੀ ਸਭ ਤੋਂ ਪਹਿਲਾ ਬਾਹਰ ਜਾ ਕੇ ਸ ਇਹੀ ਬੰਦਾ ਸਭ ਤੋਂ ਪਹਿਲਾਂ ਦੇਖਦਾ ਏ ਕਿ ਖਾਣ-ਪੀਣ ਦਾ ਕੀ ਅਰੇਂਜਮੈਂਟ ਹੈਗਾ ਐ‌। ਕਿਉਂਕਿ ਬੰਦਾ ਬਾਹਰ ਚਲੇ ਤੇ ਜਾਓ। ਅੱਛਾ, ਓਦਾਂ ਕੱਲੇ ਜਾਓ ਤੇ ਸਾਨੂੰ ਤੇ ਫਿਰ ਉੱਥੇ ਲੱਭਣਾ ਕਰਨਾ ਪੈਂਦਾ ਹੈਗਾ ਕਿ ਏਦਾਂ ਤੁਸੀਂ ਸਭ ਦੇ ਨਾਲ ਜਾਉ ਨਾ ਤੇ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਨੂੰ ਕੁਛ ਨਾ ਕੁਛ ਤੇ ਪਤਾ ਹੁੰਦਾ ਈ ਐ, ਨਾਲੇ ਜਿੱਥੋਂ ਤੁਸੀਂ ਬੁੱਕ ਕਰਾਇਆ ਹੁੰਦਾ ਐ, ਉਹ ਵੀ ਪੂਰੀ ਤੁਹਾਨੂੰ ਗਾਈਡ ਲਾਈਨ ਦਿੰਦੇ ਹੈਗੇ ਨੇ ਕਿ ਕਿਸ ਤਰੀਕੇ ਤਰੀਕੇ ਨਾਲ ਤੁਸੀਂ ਆਣਾ ਜਾਣਾ ਐ। ਕਿੰਨੀ ਦੇਰ ਕਿੱਥੇ ਸਟੇ ਕਰ ਸਕਦੇ ਓ, ਇੱਕ ਤੇ ਉਹਨਾਂ ਦੀ ਸਟੇ ਵੀ ਅੱਛਾ ਹੁੰਦਾ ਹੈਗਾ ਕੀ ਕਿਸੇ ਨਾ ਕਿਸੇ ਜਗ੍ਹਾ ਤੇ ਬੁੱਕ ਕਰ ਲੈਂਦੇ ਹੈਗੇ ਨੇ ਤੇ ਸਾਰੇ ਜਣੇ ਉੱਥੇ
ਤਾਂ ਬਹੁਤ ਸਾਰੇ ਓਪਸ਼ਨ ਹੈਗੇ ਨੇ ਵੈਸੇ ਬੁਕਿੰਗ ਦੇ ਕਿਉਂਕਿ ਅੱਜ-ਕਲ ਪਤਾ ਈ ਐ ਤੁਹਾਨੂੰ ਟੂਰ ਟਰੈਵਲਸ ਵਾਲੇ ਹੁੰ ਦੇ ਨੇ ਕਾਫੀ ਵਧੀਆ ਮਤਲਬ ਪੈਕੇਜ ਵੀ ਦਿੰਦੇ ਨੇ, ਉਹਨਾ ਦਾ ਸਾਰਾ ਸਿਸਟਮ ਹੁੰਦੈ।
ਹਾਂਜੀ, ਅਸੀਂ ਵੀ ਓਦਾਂ ਹੀ ਪੈਕੇਜ ਹੀ ਲਿਆ ਸੀਗਾ ਤੇ ਬਹੁਤ ਹੀ ਅੱਛਾ ਤੇ ਸਾਨੂੰ ਤੇ ਅਸੀਂ ਕਾਫੀ ਜਣੇ ਸੀਗੇ ਤੇ ਉਹਨਾਂ ਨੇ ਇੱਕ ਵਿਲਾ ਪੂਰਾ ਬੁ ਕਰ ਲਿਆ ਸੀਗਾ। ਉਹਦੇ ਵਿੱਚ ਰੂਮਸ ਵਗੈਰਾ ਦੇ ਦਿੰਦੇ ਨੇ, ਇੰਨਾ ਵਧੀਆ ਸੀਗਾ ਅਰੇਂਜਮੈਂਟ ਕਿ ਉੱਥੇ ਦੇ ਜਿੰਨੇ ਵੀ ਕੁੱਕ ਵਗੈਰਾ ਹੈਗੇ ਸੀਗੇ, ਉਹ ਕਹਿੰਦੇ ਸੀ ਜੋ ਤੁਸੀਂ ਕਹਿ ਦੋਗੇ ਅਸੀਂ ਬਣਾ ਦਾਂਗੇ ਜਿੱਦਾਂ ਦਾ ਕਹੋਗੇ, ਓਦਾਂ ਦਾ ਬਣਾ ਦਾਂਗੇ ਤੇ ਉਹ ਵੀ ਬਹੁਤ ਵਧੀਆ ਰਹਿੰਦਾ ਹੈਗਾ ਹੈ ਕਿ ਬਿਲਕੁਲ ਘਰ ਵਰਗਾ ਖਾਣਾ ਸਾਨੂੰ ਮਿਲਦਾ ਹੈਗੈ, ਕਿਤੇ ਕੋਈ ਦਿੱਕਤ ਨਈ ਜਿਹਨੇ ਜੋ ਖਾਣਾ ਹੈ ਉਹਨਾਂ ਨੇ ਸਾਦੀ ਚੀਜ਼ ਵੀ ਇੰਨੀ ਸਵਾਦ ਬਣਾ ਕੇ ਦੇਣੀ। ਕਿ ਬੱਚੇ ਵੀ ਖੁਸ਼ ਹੋ ਜਾਂਦੇ ਨੇ ਔਰ ਨਾਲੇ ਇੱਕ ਪਾਣੀ ਦਾ ਵੀ ਫ਼ਰਕ ਪੈਂਦਾ ਹੈਗਾ ਐ।
ਹਾਂਜੀ।
ਕਿਉਂਕਿ ਪਾਣੀ ਪਾਣੀ ਦਾ ਵੀ ਫ਼ਰਕ ਹੁੰਦਾ ਐ, ਕਿਤੇ ਪਾਣੀ ਸਾਨੂੰ ਸੂਟ ਕਰ ਜਾਂਦੇ, ਕਿਤੇ ਦਾ ਪਾਣੀ ਸਾਨੂੰ ਸੂਟ ਨੀ ਕਰਦਾ, ਫਿਰ ਅਸੀਂ ਤੇ ਉਥੇ ਪਹਾੜਾਂ ਤੇ ਗਏ ਸੀਗੇ, ਬਹੁਤ ਵਧੀਆ ਸਾਡਾ ਰਿਹਾ ਹੈਗਾ। ਪਾਣੀ ਵੀ ਸਾਨੂੰ ਸੂਟ ਕੀਤਾ, ਬਹੁਤ ਵਧੀਆ ਰਿਹਾ।
ਹੈਲੋ।
ਹਾਂਜੀ
ਆਵਾਜ਼ ਆ ਰਹੀ ਹੈ ਥੋਨੂੰ?
ਹਾਂਜੀ ਆ ਰਹੀ ਹੈਗੀ ਐਂ।
ਉਹ ਕਾਲ ਆ ਰਿਹਾ ਨਾ ਵਿੱਚ ਮੈਨੂੰ ਕਿਸੇ ਦਾ ਘਰੋ, ਇਸ ਕਰਕੇ ਦਿੱਕਤ ਹੋ ਰਹੀ ਹੈ, ਇੱਥੇ ਨੈਟਵਰਕ ਦਾ ਵੀ ਇਸ਼ੂ ਹੋ ਰਿਹਾ। ਮੀਹ ਤਾਂ ਬਹੁਤ ਹੋ ਰਿਹਾ ਇੱਧਰ ਤਾਂ ਹੁਣ ਮੈਂ ਵੀ ਟ੍ਰੇਨ ਚ ਈ ਬੈਠੀ ਆ, ਮੈਂ ਵੀ ਜਾ ਰਹੀ ਹਾਂ ਕਿਥੇ ਕਿਉਂਕਿ ਮੈਨੇ ਵੀ ਤੁਰਨੈ, ਮੈਂ ਪੇਕੇ ਪਰਿਵਾਰ ਆਈ ਐ ਨਾ ਹੁਣ ਤੁਰਨੈ ਮੇਨੇ ਇਧਰੋ ਵੀ ਕਿਤੇ ਦੇਖਾਂਗੇ ਬੁਕਿੰਗ ਤਾਂ ਕੀਤੀ ਹੋਈ ਐ, ਅਗਲੇ ਮਹੀਨੇ ਦੀ ਬੁਕਿੰਗ ਕੀਤੀ ਹੋਈ ਐ ਟੂਰ ਦੀ, ਕੀ ਜਾਵਾਂਗੇ।
ਹਾਂਜੀ। ਹਾਂਜੀ। ਬਿਲਕੁਲ ਮੈਂ ਤੇ ਕਹਾਂਗੀ ਸਗੋਂ ਜਾਣਾ ਚਾਹੀਦਾ ਹੈਗੈ, ਬਹੁਤ ਅੱਛੀ ਗੱਲ ਐ ਤੁਸੀਂ ਜਾ ਰਹੇ ਹੈਗੇ ਹੋ।
ਹਾਂਜੀ।
ਹੂੰ-ਹੂੰ। ਹਾਂਜੀ ਸਭ ਵਧੀਆ ਹੈਗੈ, ਹੁਣ ਤੁਸੀਂ ਆਪਣੀ ਪੈਕਿੰਗ ਕਰ ਲਈ ਹੈਗੀ ਐਂ।
ਬਸ ਪੈਕਿੰਗ ਚੱਲਦੀ ਪਈ ਐ। ਪੈਕਿੰਗ ਕਿੱਥੇ ਖਤਮ ਹੁੰਦੀ ਐ, ਤੁਹਾਨੂੰ ਪਤਾ ਬੱਚਿਆਂ ਨਾਲ
ਓਥੇ, ਹਾਂਜੀ ਬਥੇਰਾ ਕੁਛ ਲੈਣਾ ਪੈਂਦਾ ਹੈਗਾ ਤੇ ਕੀ ਕਰੋ ਤੇ ਓ ਤੇ ਲਾਸਟ ਤੱਕ ਲੱਗਦਾ ਕਿ ਕੁਛ ਰੈ ਤੇ ਨੀ ਗੇਆ ਏਵੀ ਰੱਖ ਲਈ ਹੁਣ।
ਸ਼ ਬਾਜੀ
ਹਾਂਜੀ ਹੋਰ ਮੈਂ ਤੇ ਬੋਹਤ ਕੁਛ ਸਮਾਨ ਖਾਣ ਪੀਣ ਦਾ ਵੀ ਨਾਲ ਹੀ ਰੱਖਿਆ ਕਿ ਬਾਹਰੋਂ ਕਿਤੋਂ ਗੱਡੀ ਰੋਕ ਕਿਤੇ ਕਰਨਾ ਨਾ ਪਵੇ ਸਾਨੂੰ
ਹਾਂਜੀ ਸੋਰੀ ਆ ਮੇਰਾ ਸਟੋਪ ਆ ਗੇਆ ਸੀ ਟ੍ਰੇਨ ਹੈਗੀ ਸੀ ਨਾ ਮੈਂ ਹਾਂਜੀ ਹੋਰ ਜੀ ਹੋਰ ਦੱਸੋ?
ਹਾਂਜੀ ਸਭ ਵੱਧੀਆਂ ਹੈਗਾ ਮੈਂ ਕੇਆ ਤੁਸੀਂ ਕੀ ਕੇਂਦੇ ਨੇ ਅਹ-ਹਾਂਜੀ।
ਕਾਚ ਜਾਨੇ ਪਏ ਆ, ਟ੍ਰਾਂਜਿਟ ਲੱਗਣੀ ਸਾਡੀ ਤਾ। ਮੈਨ ਦੀਦੀ
ਹਾਂਜੀ। ਤੁਸੀਂ ਲੱਗਦਾ ਨਾਲ਼ -ਨਾਲ਼ ਮਾਰਕੀਟਿੰਗ ਵਗੈਰਾ ਸਭ ਕੁਛ ਕਰਨ ਦੇ ਹੈਗੇ ਹੋ
ਹਾਂਜੀ
ਮੈਂ ਕੇਆ ਨਾਲ਼ -ਨਾਲ਼ ਤੁਸੀਂ ਆਪਣੇ ਸਾਰੇ ਕੰਮ ਕਰਦੇ ਜਾ ਰਏ ਹੈਗੇ ਓ ਲੱਗਦਾ
ਕੀ ਕੈ ਰਏ ਓ
ਮੈਂ ਕੇਆ ਨਾਲ਼-ਨਾਲ਼ ਤੁਸੀਂ ਆਪਣੇ ਸਾਰੇ ਕੰਮ ਕਰਦੇ ਜਾ ਰਏ ਹੈਗੇ ਓ ਲੱਗਦਾ
ਹਾਂਜੀ -ਹਾਂਜੀ ਕਾਮ ਤਾਂ ਕਾ ਥੋੜ੍ਹੀ ਨਾ ਰੁਕਦੇ ਨੇ ਕਰਨਾ ਈ ਪੈਂਦਾ।
ਹਾਂਜੀ ਅਹ ਥੋੜ੍ਹਾ ਹਾਂਜੀ ਏ ਲੇਡੀਜ਼ ਵਾਸਤੇ ਹੁੰਦਾ ਹੈ ਕਿ ਨਾਲ਼- ਨਾਲ਼ ਗੱਲ ਕਰਦੇ ਚਲੋ ਨਾਲ਼- ਨਾਲ਼ ਕੰਮ ਕਰਦੇ ਚਲੋ ਅੱਜ-ਕੱਲ੍ਹ ਲੇਡੀਜ਼ ਨਾਲ਼ ਹੁੰਦਾ ਹੀ ਹੈਗਾ
ਹਾਂਜੀ-ਹਾਂਜੀ। ਚਲੋ ਫ਼ਿਰ ਠੀਕ ਹੈ ਭੈਣ ਜ ਦੇਖਦੇ ਆ ਫ਼ਿਰ ਆਪਾਂ ਠਹਿਰ ਕੇ ਆਰਾਮ ਨਾਲ਼ ਨਾ, ਗੱਲ ਕਰਾਂਗੀ ਕਿ ਮੈ ਹੁਣ ਕੰਮ ਕੰਪਨੀ ਚ ਕਰਾਗੀ। ਕਾਮ ਕਰਦੀ ਪਈ ਐ, ਹਾਂਜੀ ਸਾਰੇ ਕਰਾਗੀ ਆਪਣੇ ਕੰਮ। ਸਾਸ਼ੀ ਕਾਲ ਜੀ, ਓਕੇ।
ਹੋਰ ਕੀ।